ਹੈਲੋ,
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਮੈਡਮ?
ਵਧੀਆ, ਤੁਸੀਂ ਸੁਣਾਓ ਜੀ?
ਵਧੀਆ ਜੀ, ਕੀ ਕਰ ਰਿਹੇ ਹੋ?
ਹਾਂਜੀ, ਕੀ ਕਰ ਰਹੇ ਸੀ?
ਕੁਛ ਨਹੀਂ ਮੈਡਮ ਬਸ ਛੱਤ 'ਤੇ ਬੈਠਾਂ ਗਰਮੀ ਦੇ
ਹੋਰ ਸਾਰੇ ਠੀਕ?
ਹਾਂਜੀ, ਸਭ ਵਧੀਆ ਜੀ ਘਰ ਪਰਿਵਾਰ ਸਭ ਵਧੀਆ ਨੇ ਜੀ ਆਪਣੇ ਦੱਸੋ, ਕੀ ਹਾਲ ਨੇ?
ਹਾਂਜੀ ਵਧੀਆ ਮੈਂ,
ਕੀ ਕਰ ਰਹੇ ਸੀ ਤੁਸੀਂ?
ਬਸ ਫ੍ਰੀ ਸੀ, ਮੈਂ ਆਪਣੇ ਟਿਊਸ਼ਨ ਦੇ ਬੱਚਿਆਂ ਨਾਲ ਗੱਲ ਕਰ ਰਹੀ ਸੀ, ਔਨਲਾਈਨ ਤੇ ਫ੍ਰੀ ਸੀ ਬਸ ਹੁਣ ਟਿਊਸ਼ਨ ਖੋਲ ਜਾਣੀ ਨਾ, ਹਾਂਜੀ,
ਔ ਤਾਂ ਹੈ ਹੀ ਹੁਣ ਸਕੂਲ। ਜਾਣੇ ਨੇ ਟਿਊਸ਼ਨਾਂ।
ਹਾਂਜੀ ਹੁਣੇ ਸਕੂਲ ਲੱਗ ਜਾਣੇ ਇੱਕ ਤਰੀਕ ਤੋਂ ਹਾਂਜੀ ਅੱਜ ਤੇ ਮੈਂ ਇੱਥੇ ਬੈਠੀ ਦੀ ਹਾਂ ਹਜੇ ਤੇ। ਓਹ ਪੁਛਾਂਗੀ ਤਾਈ।
ਇੱਕ ਦਿਨ ਤਾਂ ਉੱਧਰੋਂ ਆਉਣ ਨੂੰ ਲੱਗ ਜਾਣੇ ਨਾ।
ਹਾਂਜੀ ਪੂਰੇ ਇੱਕ ਦਿਨ ਲੱਗ ਜਾਣਾ।
ਤੇ ਕੱਲ੍ਹ ਫੇਰ ਆਓਗੇ ਤੁਸੀਂ ਵਾਪਿਸ ਪੰਜਾਬ।
ਮੈਂ ਵਨ ਨੂੰ ਆਵਾਂਗੀ ਵਨ ਜਾਂ ਟੂ ਨੂੰ ਆਵਾਂਗੀ।
ਅੱਛਾ ਜੀ ਤੇ ਫਿਰ ਸਕੂਲ ਦਾ ਸਿਸਟਮ ਨੀ ਹੈਗਾ ਵੀ। ਅਤੇ ਤੁਹਾਨੂੰ ਜੂਨ ਤੋਂ ਬਾਅਦ ਪਹਿਲੇ ਦਿਨ ਆਉਣਾ ਹੀ।
ਨਹੀਂ ਉਹ ਮੈਂ ਪ੍ਰਿੰਸੀਪਲ ਨਾਲ ਗੱਲ ਕਰ ਲਈ ਸੀ।
ਅੱਛਾ ਜੀ।
ਹਾਂਜੀ ਹਾਂਜੀ ਗੱਲ ਕਰ ਰਹੀ ਸੀ ਹਾਂਜੀ ਕਿ ਮੰਮਾ। ਠੀਕ ਨਹੀਂ ਸੀ ਇਸ ਕਰਕੇ ਜ਼ਿਆਦਾ ਦਿਨ ਲੱਗ ਗਏ ਮੈਨੂੰ।
ਹਮ ਹਮ ਹਾਂ ਤੁਸੀਂ ਕਹਿ ਰਹੇ ਸੀਗੇ ਬੜੇ ਲੰਬੇ ਟਾਈਮ ਤੋ। ਗੇੜਾ ਲੱਗਿਆਏ ਇਸ ਵਾਰੀ।
ਹਾਂਜੀ ਹਾਂਜੀ ਤਿੰਨ ਸਾਲ ਬਾਅਦ ਗੇੜਾ ਲੱਗਾ ਵੇ।
ਹਾਂ ਨਹੀਂ ਚਲੋ ਵਧੀਆ ਹੈ ਆਏ ਹੋਏ ਤਾਂ ਇੱਕ ਦਿਨ ਹੋਰ ਬੈਠੇ। ਇਕੱਠ ਤਾਂ ਕੋਈ ਚੱਕਰ ਨਹੀਂ ਹੈ ਸਪੈਸ਼ਲ ਆਇਆ ਨੀ ਜਾਂਦਾ ਇੱਕ ਦੋ ਦਿਨ ਵਾਸਤੇ।
ਫਿਰ ਨੀ ਆਇਆ ਜਾਂਦਾ ਹਜੇ ਬੱਚੇ ਚਲੋ।
ਉਹੀ ਨਾ ਵੀ ਜਦੋਂ ਜਿਵੇਂ ਹੁਣ ਆਪਾਂ ਸਕੂਲ ਸਖੋ। ਹੋਰ ਸਗੋੰ ਸਕੂਲ ਨੂੰ ਲੱਗ ਜਾਈਏ ਫਿਰ ਟਿਊਸ਼ਨ ਤੇ ਫਿਰ ਹੋਰ। ਕੰਮ ਵੀ ਹੈਗੇ, ਨੇ ਇਸ ਕਰਕੇ ਫਿਰ ਬੈਲੈਂਸ ਨਹੀਂ ਬਣਦਾ ਆਉਣ ਜਾਣ ਦਾ।
ਹਾਂਜੀ
ਤੇ ਆਪਾਂ ਮੈਮ ਰਿਤੂਆਂ ਤੇ ਗੱਲ ਕਰੀਏ। ਜਿਹੜੇ ਮਤਲਬ ਮੌਸਮ ਹਾਂਜੀ। ਮੌਸਮ ਐਤਕੀ ਤਾਂ ਗਰਮੀ ਬਹੁਤ ਹੈ ਜੀ ਨਾ।
ਬਹੁਤ ਜ਼ਿਆਦਾ ਅੱਗੇ ਚੇਂਜਿਸ ਹੋਏਗੇ ਮੌਸਮ ਲੇਕਿਨ ਇਸ। ਵਾਰ ਤੋਂ ਬਹੁਤ ਜ਼ਿਆਦਾ ਮੌਸਮ।
ਬਹੁਤ ਜ਼ਿਆਦਾ ਬੁਰਾ ਹਾਲ ਹੈ ਗਰਮੀ ਦਾ ਵੈਸੇ ਕਹਿ ਰਹੇ ਐੰਤਕੀ ਗਰਮੀ ਹੈ ਇਸ ਵਾਰੀ ਬਹੁਤ ਜ਼ਿਆਦਾ। ਪੈਣੀ ਇਸ ਸਾਰੇ ਮੌਸਮ ਵਿਭਾਗ ਵਾਲੇ ਵੀ ਕਹਿ ਰਹੇ ਨੇ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਕਹਿੰਦੇ।
ਗਰਮੀ ਜਿਆਦਾ ਪੈਣੀ ਹਾਂਜੀ।
ਨਵੰਬਰ ਤੱਕ ਇਸ ਵਾਰੀ ਗਰਮੀ ਪੈਣੀ ਹੈ ਪੰਜਾਬ 'ਚ।
ਪੈਣੀ ਹਾਂਜੀ।
ਮੈਂ ਕਿਹਾ ਜ ਜੇ ਜੇ ਨਵੰਬਰ ਚ ਗਰਮੀ ਪੈ ਗਈ ਤੇ। ਆਪਣੀਆਂ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਹਾਂ। ਸਹੀ ਗੱਲ ਹੈ ਜੀ ਤੇ ਆਪਣੀਆਂ ਤਾਂ ਫਿਰ ਮੈਡਮ ਰੀਤੂਆਂ ਜਿਵੇਂ ਹੈਗੀਆਂ ਨੇ। ੀਆਂ ਜਿਹੜਾ ਹਾਂ ਉਹ ਵੀ ਲੱਗਦਾ ਪਿਆ ਡਿਸਟ੍ਰੈਕਟ ਹੋ ਜਾਣਗੀਆਂ ਹਨਾ ਜਿਵੇਂ ਨਵੰਬਰ ਤੱਕ ਜੇ ਗਰਮੀ ਪੈ ਗਈ ਤੇ ਫਿਰ। ਆਪਣੀ ਜਨਵਰੀ ਫਰਵਰੀ ਚ।
ਠੰਡ ਚ ਫਰਵਰੀ ਤੱਕ ਹੋਣ ਜਾਣੀ ਅਗੇ।
ਹਾਂ ਉਹੀ ਤਾਂ ਹੈ ਜਿਵੇਂ ਆਪਣੇ ਨਾ ਨਵੰਬਰ ਚ ਫਿਰ ਵੀ। ਥੋੜ੍ਹੀ ਠੰਡ ਹੁੰਦੀ ਦਸੰਬਰ 'ਚ ਹੋਰ ਜ਼ਿਆਦਾ ਹੁੰਦੀ ਹੈ ਜਨਵਰੀ ਫਰਵਰੀ ਚ ਬਹੁ ਠੰਡ ਰਹਿੰਦੀ ਹੈ ਨਾ। ਪਰ ਜੇ ਨਵੰਬਰ ਤੱਕ ਆਪਣੀ ਗਰਮੀ ਪੈ ਗਈ ਤੇ ਆਪਣੀ ਆਪਣੀ ਤਾਂ ਸਰਦੀ ਵਾਲਾ ਟਾਈਮ। ਨਿਕਲ ਗਿਆ ਸਮਝੋ।
ਖਰਾਬ ਹੋ ਜਾ ਨਾ ਸਾਰਾ।
ਹਾਂ ਸਾਰਾ ਜਿਹੜਾ ਸਰਕਲ ਬਣਿਆ ਹੋਇਆ।
ਹਾਂਜੀ ਹਾਂਜੀ ਸਾਰਾ ਪਿਗਲ ਜਾਣਾ। ਦੇਖੋ ਹਜੇ ਜ ਮਾਰਚ ਜੂਨ ਜੂਨ ਜੁਲਾਈ ਤੱਕ ਜੁਲਾਈ ਤੱਕ ਵਸ। ਸਹੀ ਹੋ ਜਾ ਨਾ ਅਗਸਤ ਦੇਖੋ ਰੱਖੜੀ ਤੇ ਵੀ ਗਰਮੀ ਹੁੰਦੀ ਹੈ। ਅਗਰ ਸਤੰਬਰ ਤੋਂ ਜਾ ਕੇ ਥੋੜਾ ਮੌਸਮ ਚੇਂਜ ਹੁੰਦਾ ਹੈ ਜਿਹੜਾ ਬਰਸਾਤ। ਉਦ ਤਾਂ ਮੌਸਮ ਅੱਗੋ ਲਗਦਾ ਸਤੰਬਰ, ਅਕਤੂਬਰ ਚ ਉਹ ਸੋਹਣਾ ਲੱਗਦਾ, ਪੱਤਝੜ ਦਾ ਮੌਸਮ ਲੱਗ ਜਾਂਦਾ ਫੇਰ ਰਿੱਤੂ ਵਧੀਆ।
ਹਾਂ ਤੇ ਆਪਣੇ ਜਿ ਜਿਵੇਂ ਦੀਵਾਲੀ ਤੱਕ ਜਾਂਦੇ-ਜਾਂਦੇ ਨਾ ਰਾਤ, ਨੂੰ ਠੰਢ ਹੋਣ ਲੱਗ ਜਾਂਦੀ ਹੈ, ਦਿਨੇ ਦਿਨੇ ਗਰਮੀ ਰਹਿੰਦੀ ਹੈ ਹਾਂ ਪਰ ਤਾਂ ਮੈਨੂੰ ਲੱਗਦਾ ਹੈ, ਜਿਸ ਸਾਲ ਨਾਲ ਗਰਮੀ ਹੈ ਨਾ ਬੁਰਾ ਹਾਲ
ਬਹੁਤ-ਬਹੁਤ ਬੁਰਾ ਗ ਹਾਲ ਕੀਤਾ ਦਾ, ਕਰਨਾ ਕੀ ਕਰ ਹੀ ਦਿੱਤਾ।
ਹੂੰ, ਆਪਾਂ ਜਿਵੇਂ ਹੋਲੀ ਦੇ ਵੀ ਦੇਖਦੇ ਹੁੰਦੇ ਹਾਂ ਨਾ ਹੋਲੀ ਦੇ ਜਿਵੇਂ, ਠੰਡੇ ਪਾਣੀ ਨਾਲ ਖੇਲੀ ਨੀ ਜਾਂਦੀ ਹੋਲੀ ਵੈਸੇ ਉਹ ਦਿਨ ਹਮੇਸ਼ਾ ਹਾਂ। ਐਤਕੀ ਤਾਂ ਠੰਡੇ ਪਾਣੀ ਨਾਲ ਜਿਵੇਂ ਮਰਜ਼ੀ ਖੇਡੋ ਕੋਈ ਚੱਕਰ ਨੀ ਸੀਗਾ, ਮਤਲਬ ਗਰਮੀ ਆ ਗਈ ਸੀ ਹੋਲੀ ਤੇ ਵੀ ਬਹੁਤ
ਬਹੁਤ ਗਰਮੀੇ ਹੈਗੇ ਸੀ, ਹੋਲੀ ਤੇ ਵੀ ਦੇਖੋ ਐ ਹ ਜਿੰਨਾ ਮਰਜੀ ਨਾਲੋ ਫੇਰ ਗਰਮੀ ਲੱਗਦੀ ਫੇਰ ਨਾਣ ਦਾ ਦਿਲ ਕਰਦਾ। ਗਰਮੀ ਚ ਬਸ ਪਸੀਨੇ ਪਸੀਨ ਹੋ ਜਾਂਦਾ ਬੰਦਾ, ਆ,
ਪਸੀਨੇ ਦਾ ਤਾਂ ਮੈਡਮ ਹੁਣ ਕੀ ਕਹੀਏ, ਜਿਵੇਂ ਆਪਾਂ ਕਹਿਿੰਦੇ ਨਾ ਇੱਕ ਚੋਮਾਸੇ ਵਾਲਾ ਜਿਹੜਾ ਸਮਾਨ ਦਾ ਉਹ ਆ ਗਿਆ ਟਾਈਮ ਆ ਗਿਆ, ਹੁਣ ਜੇ ਪੱਖੇ ਅੱਗੇ ਵੀ ਬੈਠੇ ਨਾ ਤਾਂ ਸਾਹਮਣੇ ਫੇਸ ਤੇ ਹਵਾ ਲਗ ਰਹੀ ਹੈ, ਤੇ ਫੇਸ ਤੇ ਪਸੀਨਾ ਨੀ ਹੈਗਾ ਬੈਕ ਸਾਈਡ ਬੰਦੇ ਤੇ ਪਸੀਨਾ-ਪਸੀਨਾ ਹੋਇਆ ਪਿਆ ਬੰਦਾ ਹਾਂ ਹੀ ਹੈ, ਵੀ ਇਹ ਮੌਸਮ ਨਾ ਬੜਾ ਬੜਾ ਅਜੀਬ ਜਿਹਾ ਹੁੰਦਾ ਹਾਂ, ਇਹਦੇ ਜ ਨਾ ਬੰਦੇ ਦਾ ਕਮ ਕਰਨ ਨੂੰ ਦਿਲ ਨਹੀ ਕਰਦਾ ਪ ਵੀ ਦਿਲ ਨ ਕਰਦਾ ਮਤਲਬ ਕਿਸੇ ਚੀਜ਼ ਨੂੰ ਦਿਲ ਨ ਕਰਦਾ ਹਾਂ ਕਿਨਾ ਔਖਾ ਹੁੰਦਾ ਸਹੀ ਗੱਲ ਐ ਜੀ, ਹੁਣ ਹੁਣ ਸਾਡੇ ਇਥੇ ਨਾ ਪਿਡ ਇਕ ਮਦਿਰ ਬਣ ਰਿਹਾ, ਤੇ ਮੈ ਹੁਣ ਬੈਠਾ ਬੈਠਾ ਤੇ ਬੈਠਾ ਦੇਖ ਰਿਹਾ, ਉਹਨਾਂ ਨੂੰ ਉਹ ਮੰਦਿਰ ਦੇ ਜਿਹੜਾ ਉਤਲਾ ਪਾਠ ਨੀ ਬਣਾਦੇ ਹੁੰਦੇ ਗੋਲ ਗੁਬੰਦ ਜਿਹਾ ਬਣਾਦੇ ਹੁੰਦੇ ਨੇ, ਉਹ ਉਹ ਬਣਾ ਰਹੇ ਨੇ ਬੰਦ ਬਣਾ ਰਹੇ ਨੇ ਅਤੇ ਉਹਦੇ 'ਤੇ ਚਾਰ ਪੰਜ ਮੈਂਬਰ ਖੜ੍ਹੇ ਨੇ ਬਦੇ ਖੜੇ ਨੇ ਉਹ ਇਨੀ ਗਰਮੀ ਦੇ ਵਿਚ ਸਾਰੇ ਦਿਨ ਦੇ ਲਗੇ।
ਦੇਖੋ ਕਿੰਨੀ ਗਰਮੀ ਚ ਕਰ ਰਹੇ ਦੇਖੋ, ਹੁਣ ਪਸੀਨਾ ਬਹਦੇ ਨੇ ਆਪਣਾ
ਗਰਮੀ ਹੈ।
ਕਾਰਰ ਬਾਹਾਰ ਚਲਾਣ ਵਾਸਤੇ ਉਹਨਾ ਨੇ ਬੱਚੇ ਪਾਲਣੇ ਵ ਛੋਟੇ-ਛੋਟੇ ਚਲੋ ਰੋਟੀ ਰੋਜੀ ਜੀਨਾਂ ਦੀ
ਉਹਨੇ ਮਿਸਤਰੀ ਦੇਖ ਲਓ, ਮਕਾਨ ਬਣਾਦੇ ਨੇ ਕਿਨੀ ਗਰਮੀ ਚ ਲਗੇ ਰਹਿਦੇ ਲੈਂਟਰ ਪਾਦੇ ਨੇ ਮਸ਼ੀਨਾ ਨਾਲ
ਹਾਂ ਹੁਣ ਦੇਖੋ ਜਿਵੇ ਜਿਵੇ, ਆਪਣੇ ਇਨੀ ਗਰਮੀ ਦੇ ਵਿਚ ਵੀ ਬੰਦਾ ਜਿਹੜਾ ਵੈਲਡਰ ਹੁਦਾ ਵੈਲਡਰ, ਉਹ ਇਨੀ ਗਰਮੀ ਦੇ ਵਿਚ ਵੀ ਵੈਲਡਿਗ ਵਾਲਾ ਕਮ ਕਰਨਾ ਪੈਂਦਾ ਨਾ ਉਹਨੂੰ ਕਰ ਉਹਦਾ ਕਮ ਵੀ ਉਹਨੂੰ ਕਰਨਾ ਪੈਂਦਾ ਬੱਚਿਆਂ ਵਾਸਤੇ
ਕਰਨਾ ਪੈਦਾ ਦੇਖੋ
ਹਾਂ ਤੇ ਆਪਣਾ-ਆਪਣਾ ਹੁਣ ਧੁੱਪ ਚ' ਜਾਣ ਨੂੰ ਦਿਲ ਨ ਕਰਦਾ ਉਹ ਉਹਦੇ ਤਾਂ ਬਿਲਕੁਲ ਫੇਸ ਅਗੇ, ਅੱਗ ਨਿਕਲਦੀ ਹੈ।
ਸਾਡੇ ਲੋਕ ਦੀ ਗੱਲ ਅਲਗ ਉਹ ਲੋਕ ਗਲ ਅਲਗ ਜਿਸ ਹਿਸਾਬ ਨਾਲ ਅਸੀ ਮੋਲ ਚ' ਰਹੇ ਹਾਂ ਹੋਰ ਉਸ ਹਿਸਾਬ ਨਾਲ ਓਹੀ ਬੰਦਾ ਨਾ
ਬਾਕੀ ਮੈਡਮ ਹੁਣ ਨਾ ਰਤੂਆਂ ਵੀ ਜਿਹੜੀਆਂ ਨੇ ਨਾ
ਹੂੰ,
ਮਤਲਬ ਮੌਸਮ ਦੇ ਨਾਲ ਨਾਲ ਵਧ ਬਦਲ ਗਈਆਂ ਜਿਵੇਂ, ਪਹਿਲਾਂ ਕਹਿਦੇ ਹੁਦੇ ਸੀਗੇ ਵੀ ਜਦੋ-ਜਦੋ ਦੋ ਗਰਮੀ ਦਾ ਟਾਈਮ ਹੋਦਾ ਸੀਗਾ, ਨਾ ਕਪਾਸ ਦਾ ਕਪਾਸ ਜਦੋਂ ਚੁਕਦੇ ਹੁੰਦੇ ਸੀ ਤਾਂ ਠੰਢ ਹੁਦੀ ਸੀ ਹੁਨ ਹੁਣ ਤਾਂ, ਜਦੋਂ ਦੇਖੋ ਗਰਮੀ ਹੁਣ ਬੀਜਿਆ ਗਿਆ ਹੁਣ ਗਰਮੀ ਦੇ ਵਿਚ ਚੁਕਿਆ ਜਾਏਗਾ। ਹਾਂ ਤੇ ਹੁਣ ਤਾਂ ਮਤਲਬ ਗਰਮੀ ਤੇ ਮਤਲਬ ਰੀਤੂਆਂ ਦਾ ਟਾਈਮ ਵੀ ਬਦਲ ਗਿਆ।
ਬਦਲ ਗਿਆ ਹੁਣ ਗਰਮੀ ਕਰਕੇ ਨਾ ਬਹੁਤ ਚੇਂਜ ਹੋ ਗਿਆ।
ਇਕ ਨਾ ਵਰਡ ਨਹੀ ਆ ਰਿਹਾ ਮੈਨੂੰ ਤੁਸੀ ਦਸੋਗੇ।
ਕਿਹੜਾ।
ਮੈਨੂੰ ਰੀਤੂ ਜਿਹੜਾ ਵਰਡ ਹੈਗਾ ਨਾ ਉਹ ਮੈਨੂੰ ਆ ਤਾਂ ਰਿਹਾ ਪਰ ਉਹ ਹਿੰਦੀ ਦਾ ਵਰਡ ਆ ਰਿਹਾ।
ਰਿਤੂ।
ਆਹ ਜਿਹੜੀਆਂ ਮਤਲਬ ਰੀਤੂ ਜਿਵੇ ਆਪਾ ਕਹਿ ਦਿਦੇ ਹਾਂ ਹੁਣ ਮੈ ਕਿਵੇ ਸਮਝਾ ਜੀਵੇ ਮੌਸਮ। ਦੀਆਂ ਰੀਤੂਆਂ ਹੁੰਦੀਆਂ ਨੇ।
ਹਾਂਜੀ ਰਿਤੂ ਉਹੀ ਹੁੰਦੀ ਜਿਹੜਾ ਆਪਾਂ ਪੱਤ ਜੜਦੇ ਹੁੰਦੇ ਨੇ ਉਹੀ ਚੀਜ਼ ਹੁੰਦੀ। ਮੌਸਮ ਦੇ। ਪੱਤ ਜਿਹੜੇ ਹੁੰਦੇ ਨੇ ਜਿਹੜੇ ਪੇੜਾਂ ਦੇ ਹਰਿਆਲੀ।
ਰੀਤੂ ਨੂੰ ਪੰਜਾਬੀ 'ਚ ਹੋਰ ਕੁਝ ਨਹੀਂ ਕਹਿੰਦੇ ਹੁੰਦੇ ਗੇ।
ਪੰਜਾਬੀ 'ਚ। ਕੁਛ ਕਹਿੰਦੇ ਤੇ ਹੈਗੇ ਨੇ ਜਿੱਦਾਂ ਹੁਣ। ਆਪਣੇ।
ਜਿਸ ਨਾਲ ਮੌਸਮ ਬਦਲਦੇ ਬਦਲਦੇ ਨਾਂ ਵੀ ਬਦਲਦੇ ਜਿਸ ਜੇਠ ਦਾ ਮਾਸ। ਆਪਪ ਦਾ ਕੀ ਉਹ ਆਉਂਦੇ ਨੇ ਮਾਘ ਦਾ ਮਹੀਨਾ।
ਨੇ ਨਾ ਜੇਠ ਸਾਠ ਮਹੀਨਾ ਭੋ ਮਾਂ ਫਾਕਣ ਚੇਤ ਬੈਸਾਖ ਹਾਂ।
ਹਾਂਜੀ।
ਉਹ ਉਹ ਤਾਂ ਆਪਣੇ ਨਾ ਦੇਸੀ ਮਹੀਨਿਆਂ ਦੇ ਨਾ ਹੋ ਗਏ।
ਹਮ।
ਹਮ ਵੈਸੇ ਚਲੋ ਆਪਣੇ ਤਾਂ ਚਾਰ ਰੀਤੂਆਂ ਆਉਂਦੀਆਂ ਨੇ ਨਾ।
ਹਾਂਜੀ ਹਾਂਜੀ।
ਬਾਕੀ ਜੀ। ਇਹ ਹੈ ਬ ਠੰਢ ਤਾਂ ਦੇਖੋ ਜੀ। ਕਦੋਂ ਆਵੇਗੀ ਗਰਮੀ ਤਾਂ ਆਪਣੇ ਬਹੁਤ ਹੋ ਗਈ। ਠੰਡ ਦਾ ਤਾਂ ਹੁਣ ਪਤਾ ਹੀ ਨਹੀਂ।
ਠੰਡ ਤੇ ਚਲੋ ਪਤਾ ਹੀ ਨਹੀਂਲੱਗਦੀ ਨਿਕਲ ਜਾਂਦੀ ਹੈ ਤੇ ਗਰਮੀ। ਉਹ ਤੇ ਬਹੁਤ ਮੁਸ਼ਕਿਲ ਨਾਲ ਨਿਕਾਲਣੀ ਪੈਂਦੀ ਹੈ।
ਠੰਡ ਚ ਆਪਾਂ ਨੂੰ ਨਾ ਜੇ। ਕੁੱਛ ਪਾਉਣਾ ਪਵੇ ਤੇ ਆਪਾਂ ਇੱਕ ਇੱਕ ਇੱਕ ਜੈਕਟ ਦੇ ਥੱਲੇ ਉੱਪਰ ਇੱਕ ਹੋਰ ਪਾ ਲਾਂਗੇ ਕੋਈ ਚੱਕਰ। ਕਰੇਗਾ ਵੱਧ ਤੋਂ ਵੱਧ ਕੰਬਲ ਦੇ ਵਿੱਚ ਬੈਠ ਜਾਂਗੇ ਦੋ ਤਿੰਨ ਕੱਪੜੇ ਪਾ ਸਕਦੇ ਹਾਂ ਪਰ ਹੁਣ।
ਪੇਟ ਕੇ ਰੱਖਣਾ ਪੈਂਦਾ।
ਪਰ ਹੁਣ ਹੁਣ ਗਰਮੀ ਚ ਬੰਦਾ ਕੀ ਕਰੇ ਬੰਦਾ ਅ ਗਰਮੀ ਚ ਵੱਧ ਤੋਂ ਵੱਧ ਹਾਂ।
ਨੀ ਕਰਦਾ ਪਾਉਣ ਦਾ।
ਬੰਦ ਜੀ ਨੀ ਕਰਦਾ ਸਹੀ ਗੱਲ ਹੈ ਜੀ ਉਹ ਵੱਧ। ਤੋਂ ਵੱਧ ਬੰਦਾ ਕੀ ਕਰੇ ਵੀ ਚਲੋ ਜੇ ਘੇ ਬੈਠਾ ਹੈ ਤੇ ਇਹ ਹੈ ਵੀ ਸ਼ੋਰਟਸ। ਪਾ ਲੇਗਾ ਹਨਾ ਉਸ ਤੋਂ ਬਾਅਦ ਤਾਂ ਕੀ ਕਰੇ। ਸ਼ੋਟਸ ਪਾਉਣ ਨੂੰ ਵੀ ਦਿਲ ਨਹੀ ਕਰਦਾ ਇੰਨਾ ਬੁਰਾ ਹਾਲ ਪਿਆ। ਇਹ ਲੱਗਦਾ ਵੀ ਜੇ ਕੱਪੜਾ ਨਾਲ ਹੀ ਲੱਗ ਗਿਆ। ਬੋਡੀ ਦੇ ਤੇ ਸਰੀਰ ਦੇ ਨਾਲ ਲੱਗਦੇ ਇਹ ਲੱਗਦੇ ਖਾਵੇਗਾ ਜਿਵੇਂ ਕੱਪੜਾ ਖਾਣ ਨੂੰ ਆਉਂਦਾ।
ਐਲਰਜੀ ਹੋ ਜਾਂਦੀ। ਖਾ ਨੂੰ ਪਸੀਨੇ ਨਾਲ ਐਲਰਜੀ ਹੋ ਜਾਂਦੀ ਹੈ ਸਰੀਰ। ਤੇ ਕੱਪੜਾ ਖਾ ਦੇ ਕੇ ਡਰੈਸ਼ਸ਼ ਹੋ ਜਾਂਦੇ ਆ। ਮੇਰੇ ਤੇ ਹੈਗੀ ਪ੍ਰੋਬਲਮ ਤਾਈ ਤੇ। ਮੈਂ ਬਿਲਕੁਲ ਵੀ ਕੋਈ ਮੋਟਾ ਕੱਪੜਾ ਨਹੀਂ ਅੜਾ ਸਕਦੀ ਮੈਨੂੰ ਐਲਰਜੀ ਹੈ।
ਹ
ਬਿਲਕੁਲ ਸੋਫਟ ਕੱਪੜਾ ਹੋਵੇ ਮੇਰੇ ਲਿਏ। ਮੈਨੂੰ ਐਲਰਜੀ ਮੈਂ ਦੋ ਮਿੰਟ ਵੀ ਖੜੀ ਹੋ ਜਾਣਾ ਪਸੀਨੇ ਚ ਮੈਨੂੰ ਉੱਥੇ ਦਾਣੇ ਸਟਾਰਟ ਹੋ ਜਾਂਦੇ ਨਿਕਲਣਾ ਇੰਨੀ ਅਲਰ
ਹਾਂ, ਇਹ ਬਸ ਸੇਮ ਹਾਲ ਵੀ ਮੇਰਾ ਮੈਡਮ ਮੈਂ ਤਾਂ ਨਾ ਮਤਲਬ ਇਹ ਹੈ ਵੀ ਜਿੰਨਾ ਜਿੰਨਾ ਹਲਕੇ ਤੋਂ ਹਲਕਾ ਕੱਪੜਾ ਪਾਇਆ ਜਾਵੇ ਮਤਲਬ ਆਪਾਂ ਕਹਿ ਦਿੰਦੇ ਹਾਂ ਨਾ ਥੋੜ੍ਹਾ ਗਰਮੀਆਂ ਗਰਮੀਆਂ ਚ ਜਿਹੜਾ ਪੁਰਾਣਾ ਕੱਪੜਾ ਆਪਾਂ ਯੂਜ ਕਰਦੇ ਕਰਦੇ ਬਿਲਕੁਲ ਕੱਸਿਆ ਹੋਇਆ ਹੋਵੇ, ਉਹ ਪਾ ਸਕਦਾ ਬਾਕੀ ਜੇ ਮੈਨੂੰ ਕਹਿ ਦੇਣਾ ਕੋਈ ਨਵਾਂ ਸੂਟ ਪਾਲਾ ਹੈ ਜਾਂ ਕੁਛ ਜੀਨਸ ਪਾਾਲਾ ਹੈ ਉਹ ਪਤਾ ਨਹੀਂ ਇਹੀ ਹੈ ਵੀ ਜੇ ਪੇ ਨਾ, ਤੇ ਸਵੇਰੇ ਤੋਂ ਮਤਲਬ ਪੈਰਾਂ ਤੋਂ ਤੁਰਿਆ ਫਿਰਿਆ ਨੀ ਜਾਣਾ ਜਿਵੇਂ ਅਹ ਇੱਥੇ ਆਪਾਂ ਗੋਡਿਆਂ ਦੇ ਕੋਲ ਕਹਿ ਜਾਂਦੇ ਹਾਂ ਰੈਸ਼ਿਿਸ ਹੋ ਜਾਂਦੇ ਨੇ ਪੈਰਾਂ ਤੇ। ਕਮਰ ਤੇ,
ਗਰਮੀ ਚ ਤਾਂ ਬਸ ਇੱਕ ਹਲਕੀ ਫੁਲਕੀ ਟੀ ਸ਼ਰਟ ਪਾ ਨੂੰ ਜੀ ਕਰਦਾ ਬਸ ਕੂਲਰ ਦੇ ਅੱਗੇ ਬੈਠੇ ਰਹੋ ਏਸੀ ਚ ਬੈਠੇ ਰਹੋ। ਹਾਂਜੀ, ਸਾਡੇ ਤਾਂ ਚਲੋ ਲੇਡੀਜ਼ ਦੀ ਸੱਸਿਆ ਜਦੋ ਅਸੀਂ ਕੰਮ ਕਰਨਾ ਪੈਂਦਾ ਸਾਨੂੰ ਪਾਉਣੇ ਹੀ ਪੈਂਦੇ ਨੇ।
ਸਹੀ ਗੱਲ ਹੈ ਜੀ ਮੈਡਮ ਤ ਮਤਲਬ ਉਹੀ ਹੈ ਨਾ ਬਈ ਲੇਡੀਜ਼ ਨੂੰ ਤਾਂ ਹੋਰ ਵੀ ਔਖਾ ਹੁੰਦਾ ਹੈ। ਬੰਦਾ ਤਾਂ ਚਲਾ ਬੰਦਾ ਤਾਂ ਚਲੋ ਫੇਰ ਵੀ ਏਹ ਹੈ ਨਾ ਵੀ ਚਲੋ ਵੱਧ ਤੋਂ ਵੱਧ ਸ਼ੋਰਟਸ
ਕਦੀ ਪਾ ਲੈੰਦੇ ਜਨਾਨੀਆਂ ਦਾ ਸੂਟਾਂ ਚ ਹੀ ਗਰਮੀ ਲੱਗਦੀ।
ਬਨਿਆਨ ਦੇ ਨਿਕਰ ਚੀ ਬੈਠਾ ਰਹੇਗਾ ਬੰਦਾ, ਪਰ ਜਨਾਨੀ ਕੀ ਕਰੇ ਵਿਚਾਰੀ। ਉਹਨੂੰ ਤਾਂ ਜੇ ਸਹੁਰੇ ਘਰ ਹੋਵੇ ਭਾਵੇਂ ਕਿੱਥੇ ਕਿੱਥੇ ਵੀ ਹੋਵੇ ਪੇਕੇ ਵੀ ਹੋਵੇ ਫਿਰ ਵੀ ਔ ਨੂੰ ਅਹ ਉਹ ਉਹ ਕੈੰਦੇ ਨੇ ਨਾ ਬਈ ਸੂਟ ਤਾਂ ਪਾ ਕੇ ਰੱਖਣਾ ਈ ਪੈਂਦੈ। ਵੱਧ ਤੋਂ ਵੱਧ ਉਹ ਕੀ ਕਰੇਗੀ ਟੀ-ਸ਼ਰਟ ਤੇ ਲੋਅਰ ਪਾ ਲੇਗੀ ਬਸ ਐਸ
ਬੱਸ, ਕੀ ਕਰੇ?
ਹਾਂ।
ਕੋਈ ਹੁੰਦੇ ਨੇ ਜਾਂ ਪਵਾ ਦਿੰਦੇ ਨੇ, ਕੋਈ ਨਹੀਂ ਹੁੰਦੇ ਜਿਹੜੇ ਨਹੀਂ ਅਲਾਓ ਕਰਦੇ।
ਉਹ ਇਹ ਤਾਂ ਗੱਲ ਹੈ, ਹਾਂ ਕਈ ਕਈ ਪਰਿਵਾਰਾਂ ਜਦੋਂ ਮੈਮ ਲੋਰਟੀ ਸ਼ਟ ਵੀ ਅਲੋ ਨੀ ਕਰਦੇ।
ਹਾਂਜੀ, ਮੇਰੇ ਬਸਬੈਂਡ ਵੀ ਨੀ ਕਰਦੇ, ਮੈਨੂੰ ਵਨ ਪੀਸ ਤਕ ਨੀ ਪਾਣ ਦਿੰਦੇ, ਪਾਣ ਹੀ ਨੀ ਦਿੰਦੇ।
ਅੱਛਾ, ਵਨ ਪੀਸ ਵੀ ਨੀ ਪੋਣ ਦਿੰਦੇ।
ਕਦੀ ਜ਼ਿੰਦਗੀ ਚ ਨੀ ਅੜਾਨ ਦਿੱਤੀ, ਮੇਰੇ ਮੈਰਿਜ ਨੂੰ ਛੇ ਸ ਸਾਲ ਹੋਗੇ, ਪਾਉਣ ਹੀ ਨੀ ਦਿੰਦੇ।
ਸੂਟਾਂ ਚ ਰੈ ਤੂੰ ਸੂਟਾਂ ਚ। ਮੈਂ ਸੁਤੀ ਪਈ ਆਂ।
ਅੱਛਾ, ਵਨ ਪੀਸ ਟਰਾਈ ਨੀ ਕੀਤਾ ਮਤਲਬ ਤੁਸੀਂ ਕਦੇ ਕੀਤਾ ਨਾ।
ਨਹੀਂ, ਵੈਸੇ ਮੈਂ ਵੋਟਰ ਪਾਰਕ ਚ ਕੀਤਾ ਵਨਪੀਸ ਟਰਾਏ।
ਔ ਹੋਵੀ ਮੈਂ ਪੇਕੇ ਘਰ ਆ ਕੇ ਕੀਤਾ, ਉੱਥੇ ਮੈਨੂੰ ਬਿਲਕੁਲ ਪਾਉਣ ਨੀ ਦਿੰਦੇ, ਅਲਾਓ ਈ ਨੀ ਜਰਨ ਦਿੰਦੇ। ਗੁੱਸਾ ਹੋੰਦੇ ਨੇ, ਉਹ ਨੀ ਪਾਣ ਦਿੰਦੇ ਸਹੁਰੇ ਪਰਿਵਾਰ।
ਚਲੋ ਉਹੀ ਹੈਨਾ, ਫੇਰ ਜਨਾਨੀ ਐਹੀ ਸੋਚਦੀ ਹੈ ਨਾ ਬਈ ਚਲੋ ਠੀ
ਹਾਂਜੀ। ਲੇਕਿਨ, ਵੈਸੇ ਮੈਨੂੰ ਵੀ ਸ਼ੌਕ ਨੀ ਐ ਚੀਜ਼ ਦਾ ਮੈਂ ਤੁਹਾਨੂੰ ਦੱਸਾਂ ਮੈਂ। ਚ ਜੀਣ ਦਾ ਸ਼ੌਕ ਹੈਗੈ, ਵਨ ਪੀਜ਼ਾ ਦਾ ਮਾਸ ਬਿਲਕੁਲ ਵੀ ਸ਼ੌਕ ਨੀ ਹੈਗਾ, ਇਸ ਚੀਜ਼ ਦਾ ਮੇਰਾ ਅੰਦਰ ਵੀਨੀ ਹੈਗਾ।
ਅੱਛ
ਮੈਂ ਸੀਂ ਬੋਡੀ ਨੂੰ ਪੂਰੀ ਢੱਕ ਕੇ ਰੱਖਣੀ ਆ, ਗਰਮੀ ਹੋ ਸਰਦੀ ਹੋ, ਗਰਮੀ ਚ ਵੀ ਮੈਂ ਬੋਡੀ ਫੁੱਲ ਵਾਲੀ ਓ ਪਾਣੀ ਆਂ। ਪਤਲੀ ਟੀ-ਸ਼ਰਟ, ਮੈਂ ਕਦੀ ਬੋਡੀਣ ਬਣ ਨੀ ਪਾਯਾ।
ਠੀਕ ਹੈ ਜੀ।
ਹਾਂਜੀ।
ਟਾਈਮ ਹੋ ਗਿਆ ਮਤਲਬ, ਅਪਣੇ ਬਾਰਾਂ ਮਿਨਟ।
ਓਕੇ ਓਕੇ।
ਹਾਂਜੀ ਮੈਮ।
ਥੈਂਕ ਯੂ ਜੀ, ਓਕੇ ਠੀਕ ਹੈ ਓਕੇ।